ਹੈਲੋ।
ਹਾਂਜੀ, ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਹੋਰ ਠੀਕ ਹੋ।
ਹਾਂਜੀ, ਮੈਂ ਠੀਕ ਹਾਂ ਤੁਸੀਂ ਠੀਕ ਹੋ।
ਹਾਂਜੀ-ਹਾਂਜੀ, ਵਧੀਆ-ਵਧੀਆ!
ਹਾਂਜੀ, ਤੁਹਾਡੀ ਨਾ ਆਵਾਜ਼ ਥੋੜ੍ਹੀ ਜਿਹੀ ਕਰ੍ਰੈਕ ਹੋ ਰਹੀ ਹੈ।
ਓਕੇ -ਓਕੇ ਰੁਕੋ। ਦੇਖੋ ਠੀਕ ਆ ਰਹੀ।
ਹਾਂ, ਹੁਣ ਇਕਦਮ ਵਧੀਆ ਆ ਰਹੀ ਹੈ।
ਹੋਰ ਸੁਣਾਓ।
ਹਾਂਜੀ ਪਤਾ ਤੁਹਾਨੂੰ ਮੈਂ ਨਾ ਜਦਵੇ ਤੁਹਾਡੀ ਫਸਟ ਟਾਈਮ ਆਵਾਜ਼ ਸੁਣੀ ਸੀ ਨਾ ਤਾਂ, ਮਤਲਬ ਮੇਰੀ- ਫਰੈਂਡ ਸੀਗੀ ਪਹਿਲਾਂ ਤਾਂ ਮਤਲਬ ਉਹ ਮਤਲਬ ਮੈਂ ਕੁਛ ਟਾਈਮ ਪਹਿਲਾਂ ਹੀ ਉਹ ਫਰੈਂਡ ਬਣਾਈ ਸੀ ਮੈਂ ਕਿੱਥੇ ਗਈ ਸੀ ਨਾ ਤਾਂ ਉਹ ਮੈਨੂੰ ਉੱਥੇ ਉਹਨਾਂ ਦੀ ਪੂਰੀ ਫੈਮਿਲੀ ਮਿਲੀ। ਸੀ ਤਾਂ ਉਹ ਜਿਹੜੀ ਕੁੜੀ ਸੀ ਉਹ ਫਿਫਥ ਸਟੈਂਡਰਡ ਦੀ ਸੀ, ਮੈਨੂੰ ਤੁਹਾਡੀ ਆਵਾਜ਼ ਸੇਵ ਉਦਿਆਰ ਲੱਗਦੀ ਹੈ, ਨਾਲੇ ਮੈਂ ਜੇ ਤੁਹਾਡੇ ਨਾਲ ਗੱਲ ਕੀਤੀ ਤੁਸੀਂ ਨਾ ਮੈਨੂੰ ਸੱਚੀ ਲੱਗਿਆ ਸੀ ਕਿ ਯਾਰ ਮੈਂ ਬਹੁਤ ਜੂਨੀਅਰ ਕੁੜੀ ਨਾਲ ਗੱਲ ਕਰ ਰਹੀ ਆ। ਪਰ ਹੁਣ ਮੈਨੂੰ। ਤੁਹਾਡੇ ਸਿਸਟਰ ਤੋਂ ਪਤਾ ਲੱਗਿਆ ਕਿ ਤੁਸੀਂ ਤਾਂ ਮੇਰੀ ਸਿਸਟਰ ਜਿੰਨੀ ਉਮਰ ਦੇ ਹੋ। ਤੇ ਹੁਣ ਮੈਨੂੰ ਸਮਝ ਨੀ ਆ ਰਿਹਾ ਸੀ। ਮੈਂ ਖੁਸ਼ੀ ਦੀਦੀ ਬੁਲਾ ਹਾ ਹਾ
ਨਹੀਂ ਨਹੀਂ ਜ ਨਹੀਂ ਮੈਨੂੰ ਜਸ ਖੁਸ਼ੀ ਬੋਲੋ। ਹੁੰਦੀ ਦਿਨ ਕਿਉਂਕਿ ਇੰਨਾ, ਤਾਂ ਚੱਲਦਾ ਹੀ ਆ ਹਨਾ ਕਿਉਂਕਿ ਦੇਖੋ ਕਈ ਵਾਰ ਆਪਾਂ ਸੇਮ ਏਜ ਦੇ ਫਰੈਂਡ ਵੀ ਬਣ ਜਾਂਦੇ ਹਾਂ ਕਈ ਵਾਰ ਆਪਣੇ ਜੂਨੀਅਰ ਵੀ ਬਣਦੇ ਨੇ ਸੀਨੀਅਰ ਵੀ ਬਣਦੇ।
ਹਾਂਜੀ ਯਾਰ ਪਰ ਤੁਸੀਂ ਇੰਨੀ ਪਿਆਰ। ਆਵਾਜ਼ ਇੰਨੀ ਭੋਲੀ ਜਿਹੀ ਆਵਾਜ਼ ਕਿਵੇਂ ਲਿਆ? ਕਿੰਦੇਓ ਯਾਰ
ਹਾ-ਹਾ ਇਹ ਮੈਨੂੰ ਦਿੱਤੀ ਹੋਈ ਏ।
ਹਾਂ ਦੇਖੋ ਤੁਸੀਂ ਇੰਨਾ ਮਿੱਠਾ ਹੈ ਸਰ ਹੋ ਮੇਰੇ ਉਹੀ, ਇ ਲੱਗਦਾ ਕਿ ਯਾਰ ਮਤਲਬ, ਪਹਿਲਾਂ ਮੈਨੂੰ ਆਹੀ ਲੱਗਿਆ ਸੀ ਫਿਰ ਮੈਂ ਸੋਚਿਆ ਕਿ ਚਲੋ ਨਹੀਂ ਹੋ ਸਕਦਾ ਵੀ ਉਹ ਮੇਰੀ ਏਜ ਦੇ ਹੋਵਾਂਗੇ, ਕਿਉਂਕਿ ਜਦੋਂ ਮੈਂ ਤੁਹਾਡੀ ਸਿਸਟਰ ਨੂੰ ਦੇਖਿਆ ਨਾ। ਫੇਿਰ ਮੈਨੂੰ ਲੱਗਿਆ ਕਿ ਯਾਰ ਤਾਂ ਕਾਫ਼ੀ ਮਤਲਬ ਮਤਲਬ ਵੱਡੇ ਜਿਹੇ ਲੱਗ ਰਹੇ ਨੇ ਤਾਂ ਮੈਂ ਮੈਂ ਸੋਚਿਆ ਕਿ ਮੈਨੂੰ ਖੁਸ਼ਵੀਰ ਨੇ ਤੇ ਕਿਹਾ ਸੀ ਕਿ ਉਹ ਸਭ ਤੋਂ ਵੱਡੀ ਭੈਣ ਹੈ। ਫਿਰ ਮੈਂ ਸੋਚਿਆ ਹੋ ਸਕਦਾ ਐਵੇਂ। ਬੋਲਿਆ ਹੋਏ ਮੈਨੂੰ ਤਾਂ ਇਹ ਵੱਡੇ ਲੱਗ ਰਹੇ ਨੇ। ਫਿਰ ਮੈਂ ਉਹਨਾਂ ਤੋਂ ਪੁੱਛਿਆ ਉਹਨਾਂ ਨੇ ਕਿਹਾ ਨਹੀਂ ਖੁਸ਼ਮੀੀਰ ਸਭ ਤੋਂ ਵੱਡੀ, ਮੈਂ ਕਿਹਾ ਹੈਂ।
ਵੈਸੇ ਉਹੀ ਹੈ ਨਾ। ਮੈਨੂੰ ਕੋਈ ਦੇਖ ਕੇ ਕਹਿੰਦਾ ਹੀ ਨਹੀਂ ਮੈਨੂੰ ਹਜੇ ਵੀ ਹੈ ਕਹਿਣਗੇ ਵੀ ਹੈੂੰ ਸੈਵਥ ਏਥ ਜਾ ਮੈਂ ਕੀ ਦੱਸਾਂ ਮੇਰੀ ਗ੍ਰੈਜੂਏਸ਼ਨ ਕੰਪਲੀਟ।
ਹਾਂ ਉਹੀ ਉਹ ਮੈਨੂੰ ਕਹਿ ਰਹੇ ਸੀ। ਸੀ ਕਿ ਜਦੋਂ ਕਿਸੇ ਨੂੰ ਵੀ ਮਤਲਬ ਅਸੀਂ ਪੁੱਛਦੇ ਹਾਂ ਨਾ ਕਿ ਦੱਸੋ ਕੌਣ ਸਭ ਤੋਂ ਵੱਡਾ ਕੌਣ ਸਭ ਤੋਂ ਛੋਟਾ? ਤੇ ਮਤਲਬ ਪਹਿਲਾਂ ਮੈਨੂੰ, ਕਹਿੰਦੇ ਆ ਸਭ ਤੋਂ ਵੱਡਾ ਫੇਿਰ ਮੇਰੇ ਭਰਾਾਂ ਤੇ ਖੁਸ਼ਮੀਰ ਨੂੰ ਸਭ ਛੋਟਾ ਜਦਕਿ ਸਾਰਾ ਉਲਟਾ, ਸਵੇ
ਮੈਂ ਕਿਹਾ ਚਲੋ ਕੋਈ ਨੀ। ਇਹਨਾ ਕਿਉਂਕਿ ਇਹ ਹੈ ਨਾ ਕਿ ਮੈਨੂੰ ਐਵੇ ਵੀ ਨੀ ਹੁੰਦਾ ਹੈਗਾ ਕਿ ਹਾਂ ਚਲੋ ਹੁਣ ਹਾਈਟ ਹੈਗੀ ਆ ਛੋਟੀ ਤਾਂ ਹੈਗੀ ਹੁਣ ਇਹਦੇ ਚ ਮੈਂ ਕੀ ਕਰਾਂ?
ਹਾਂ ਅਰੇ ਕੁੱਝ ਨੀ ਹੁੰਦਾ। ਮ ਯ ਡੋਰੇਮੋਨ ਤੋਂ ਤਾਂ ਵੱਡੇ ਹੀ ਆ ਆਪਾਂ ਹਾ ਹਾ ।
ਥ ਹੀ ਵੱਡੇ ਆਂ। ਹਾ ਹੀ
ਹਾਂ, ਹਾਂ ਕਾਫੀ ਵੱਡੇ ਆ। ਉਦੇ ਤੋਂ ਤੇ ਨਾਲੇ ਪਤਾ ਮੈਂ ਉਹੀ ਮੈਨੂੰ ਉਹ ਦੱਸਦੇ ਪਏ ਸੀ।ਕਿ ਜਦੋਂ ਮਤਲਬ ਕਸ਼ਮੀਰ ਦਾ ਵਿਆਹ ਕਰਾਂਗੇ ਨਾ ਤਾਂ ਤੈਨੂੰ- ਬਫਾ ਦਾਂਗੇ ਨਹੀ ਤੋ ਕਵਾਂਗੇ ਕਿ ਤੁਸੀਂ? ਤੁਸੀਂ ਵੱਡੀ ਕੁੜੀ ਦਾ ਪਹਿਲਾ ਵਿਆਹ ਏ ਠੀਕ ਕਰ ਰਹੇ ਹੋ।
ਸਹੀ ਹੈ, ਸਹੀ ਹੈ।ਮੈਂ ਉਹਨੂੰ ਆਪ ਕੇ ਆ ਮੈਂ ਕਿਹਾ, ਮੰਮਾ ਵੀ ਇਹੀ ਕਹਿੰਦੇ ਨੇ ਕਹਿੰਦੇ ਵੀ ਤੈਨੂੰ ਤਾਂ ਲੁਕੋ ਦਾਂਗੇ, ਨਹੀਂ ਏ ਕਹਿਣਗੇ ਵੀ ਪਹਿਲਾਂ ਛੋਟੀ ਕੁੜੀ ਦਾ ਵਿਆਹ ਕਰਨ ਲੱਗੇ ਓ।
ਹਾਂ, ਨਹੀਂ ਨਹੀਂ ਪਰ ਇਹੀ ਆ ਕਿ ਮਤਲਬ ਕਿਊਟਨੈਸ ਆ, ਔਰ ਇਹਦੇ ਚ ਹੋਰ ਕੀ ਹੈ।ਕੋਈ ਗੱਲ ਨਹੀ ਮਤਲਬ ਹਾਈਟ ਛੋਟੀ ਆ ਪਰ ਇੰਨੀ ਥੋੜ੍ਹੀ ਆ।
ਹਾਂਜੀ, ਹਾਂ ਉਹੀ ਹੈ, ਕਿ ਦਿੱਕਤ
ਹਾਂ, ਹਾਂ ਮੇਰੀ ਸਿਸਟਰ ਫਿਰ ਵੀ ਮਤਲਬ ਮੇਰੇ ਤੋਂ ਵੱਡੇ ਨੇ ਪਰ ਹੁਣ ਮਤਲਬ ਮੇਰੀ ਹਾਈਟ ਉਹਨਾਂ ਤੋਂ ਥੋੜ੍ਹੀ ਜਿਹੀ ਵੱਦੀ ਹੋਈ ਹੈ, ਤਾਂ ਮੇਰੀ ਦੀਦੀ ਮਤਲਬ ਥੋੜ੍ਹੀ ਬਹੁਤ ਜਦ ਮੇਰੀ ਹਾਈਟ ਦੀ ਗਰੋਥ ਹੋ ਰਹੀ ਸੀ। ਮੇਰੀ ਦੀਦੀ ਮੈਨੂੰ ਇਹ ਕਹਿੰਦੇ ਸੀ।ਬਈਆ ਤੂੰ ਮੇਰੇ ਤੋਂ ਜ਼ਿਆਦਾ- ਕਿਉਂ ਵੱਧੀ ਜਾ ਰਹੀ, ਮੈਂ ਤੇਰੇ ਪੈਰ ਕੱਟ
ਨਹੀਂ ਸਹੀ ਹੈ।ਇਹ ਹੁੰਦਾ ਹੀ ਹੈ। ਕਿ ਹਾਂ ਜਿਹੜਾ ਮਤਲਬ ਮੇਰੇ ਮੰਮਾ ਦਾ ਵੀ ਤੁਸੀਂ ਦੇਖੋਗੇ ਨਾ, ਮੇਰੇ ਮੰਮਾ ਦੀ ਵੀ ਥੋੜ੍ਹੀ ਹਾਈਟ ਛੋਟੀ ਹੈ। ਬਟ ਮੇਰੇ ਮਾਸੀ ਮੇਰੇ ਮੰਮਾ ਦੀ ਹਾਈਟ ਤੋਂ ਵੱਡੀ ਹੈ। ਮੈਂ ਕਿਹਾ ਇਹ ਆਪਣੇ ਨਾਲ ਐਈ ਕਿਉਂ ਹੋ ਰਿਹਾ, ਕਿ ਹਾਂ ਜਿਹੜੇ ਵੱਡੇ ਨੇ ਉਹਨਾਂ ਦੀ ਹਾਈਟ
ਛੋਟੀ ਰਹਿ ਜਾ ਰਹੀ ਹੈ, ਤੇ ਛੋਟਿਆਂ ਦੀ ਵੱਡੀ ਹੋ ਰਹੀ ਹੈ।ਹਾਂ ਅੱਜ ਕੱਲ ਇਹੀ ਹੋ ਰਿਹਾ। ਮੈਂ ਇਹ ਦੇਖਿਆ, ਛੋਟੇ ਲੋਕਾਂ ਦੀ ਹਾਈਟ ਜਿਆਦਾ ਵੱਧਦੀ ਜਾ ਰਹੀ ਹੈ।
ਮੈਂ ਕਿਹਾ ਚਲੋ ਕੋਈ ਨੀ, ਆਪਾਂ ਇਹ ਹੈ।ਕਿ ਦਿਖ ਰਹੇ ਹਾਂ, ਨਾ ਜ਼ਿਆਦਾ ਛੋਟੇ ਤਾਂ ਨਹੀਂ ਹੈਗੇ, ਹੂੰ ਵੈਸੇ ਤੁਸੀਂ ਹਜੇ ਵੀ ਕਟ ਤੁਮ ਦੇਖਦੇ ਹੋ?
ਅਰੇ ਮੈਂ ਤਾਂ ਬਹੁਤ ਦੇਖਦੀ ਹਾਂ। ਮਤਲਬ ਮੇਰਾ ਐਸਾ ਹੁੰਦਾ।ਕਿ ਸੰਡੇ ਵਗੈਰਾ ਵਿੱਚ ਨਾ ਮੈਂ ਐਵੇਂ ਅਗਰ ਯਾ ਤਾਂ ਆਲੂ ਦੇ ਪਰੋਂਠੇ ਬਣੇਨੇ, ਤਾਂ ਸਾਹਮਣੇ ਮੈਂ ਡੋਰੇ ਮੋਨ ਜਾਂ ਫਿਰ, ਮਿਸਚਰ ਬੀਨ ਜਾਂ ਫਿਰ ਓਗੀ ਕੋਕ ਕਰੋਚ ਇਹ ਸਭ ਲਗਾ, ਕੇ ਹੀ ਮੈਂ ਖਾ ਪਾਣੀ ਆਂ।
ਇਹ ਸਹੀ ਹੈ।ਪਹਿਲਾਂ ਤਾਂ ਦੇਖਦੇ ਸੀ, ਹੁਣ ਤਾਂ ਨਹੀਂ ਦੇਖਦੇ।ਬਟ ਅਗਰ ਕਦੀ ਕਧਾਰ ਦੇਖ ਲੈਂਦੇ ਨਾ ਤਾਂ ਐ ਹੁੰਦਾ।ਕਿ ਯਾਰ ਸਹੀ ਆਪਾਂ ਇਹ ਚੀਜ਼ਾਂ ਵੀ ਦੇਖਦੇ ਸੀ।
ਹਾਂ, ਮਤਲਬ ਮੈਂ ਦੇ ਮਤਲਬ ਮੇਰੀ ਨਾ ਆਦਤ ਪੀਓ। ਮੈਂ ਐਸਾ ਨਹੀਂ, ਕਿ ਵਿੱਚ ਕਦੇ ਵੀ ਇਹ ਚੀਜ਼ ਛੋੜੀ ਹੈ। ਮਤਲਬ ਮੇਰਾ ਇਹ ਰਹਿੰਦਾ ਸੀ। ਕਿ ਕਿਸੀ ਵੀ ਦਿਨ, ਜਿਵੇਂ ਬਹੁਤ ਘਰ 'ਤੇ ਅਗਰ ਸਭ ਨੇ, ਜਾਂ ਫਿਰ ਆਰਾਮ ਨਾਲ ਅਸੀਂ ਮਤਲਬ ਪੂਰੇ ਦਿਨ ਛੁੱਟੀ ਆਰਾਮ ਨਾਲ ਅਸੀਂ ਇੰਜੋਏ ਕਰ ਸਕਦੇ ਹਾਂ। ਖਾਂਦੇ ਹੋਏ ਤਧ ਮੈਂ ਲਗਾ ਲੈਂਣੀ ਹਾਂ।'ਤਾਂ ਮੈਨੂੰ ਹੁਣ ਵੀ ਮਤਲਬ ਐਸਾ ਨਹੀਂ ਲੱਗਦਾ। ਕਿ ਯਾਰ ਇਹ ਚੀਜ਼ ਤਾਂ ਬਹੁਤ ਟਾਈਮ ਦੀ ਛੱਡੀ ਹੋਈ ਹੈ। ਇਹੋ ਜਿਹਾ ਤੇ ਨਹੀਂ ਫੀਲ ਹੁੰਦਾ।ਪਰ ਉਹੀ ਲੱਗਦਾ।ਕਿ ਯਾਰ ਹੁਣ ਇਸ ਏਜ ਵੀ ਮੈਂ' ਤ ਕਦੀਆਂ
ਨਹੀਂ, ਵੈਸੇ ਨਹੀਂ ਕਾਰਟੂਨ ਹੁੰਦੇ ਹੀ, ਐਵੇਂ ਦੇ ਨੇ ਕਿ ਆਪਾਂ ਕੋਈ ਵੀ ਇਸ ਚ ਦੇਖ ਸਕਦੇ। ਕਦੇ ਆਪਾਂ ਨੂੰ ਪਹਿਲਾਂ ਤਾਂ ਹੁੰਦਾ ਸੀ। ਕਿ, ਹਾਂ ਦੇਖਣੇ ਆ ਬਟ 'ਤੇ ਹੁਣ ਵੀ ਹੁੰਦਾ ਕਦੀ- ਕਦੀ ਕਿ ਦੇਖ ਲੈਂਦੇ ਹਾਂ।
ਹਾਂ ਬਸ ਪਤਾ ਉਹੀ ਲੱਗਦਾ ਹੈ।ਕਿ ਮਤਲਬ ਅਸੀਂ ਉਹ ਪਹਿਲਾਂ ਸੋਚਦੇ ਸੀ। ਕਿ ਯਾਰ ਮਤਲਬ, ਹਾਂ ਸੱਚੀ ਅਗਰ ਅਸੀਂ ਇਹ ਚੀਜ਼ ਦੇਖੀ ਕਾਰਟੂਨ ਚ ਐਵੇਂ ਦਿਖਾਉਂਦੇ ਨੇ। ਕਿ ਬੰਦਾ ਗਿਰ ਵੀ ਗਿਆ, ਥੱਲੇ ਵੀ ਆ ਗਿਆ।ਬਿਲ ਏ, ਤਾਂ ਵੀ ਜਿੰਦਾ ਏ ਉਹ ਸੱਚ ਇਹ ਹੋ ਹੀ ਨਹੀਂੀ ਸਕਦਾ ਮੈਨੂੰ ਉਹ ਹੀ ਬਸ ਇਹ ਸੋਚ ਕੇ ਹਸੀ ਆਉਂਦੀ ਕਿ ਅਸੀਂ ਕਿਵੇਂ ਸੋਚ ਲੈਂਦੀ ਸੀ ਕਿ ਇੰਨਾ ਉਹ ਜਿਵੇਂ ਟੋਮਟ ਜਰੀ ਕਿੰਨੀ ਵਾਰ ਦਿਖਾਉਂਦੇ ਸੀ ਕਿ ਟੋਮ ਮਤਲਬ ਕੀ ਕਹਿੰਦੇ ਨੇ ਚੌਪਰ ਚ ਉਹਦੇ ਟੁਕੜ ਟੁਕੜ ਹੋ ਗਏ ਉਹ ਫਿਰ ਜੁੜ ਗਿਆ ਐਵੇਂ-ਐਵੇਂ ਦਿਖਾਉਂਦੇ ਉਹੀ ਮੈਨੂੰ ਲੱਗ ਲੱਦਾ ਸੀ ਕਿ ਭਈਆ ਇਹ ਕਿਵੇਂ ਹੋ ਸਕਦਾ ਹੈ ਹੁਣ ਮੈਨੂੰ ਉਹੀ ਲੱਗਦਾ ਬਚਪਨ ਵਿੱਚ ਤਾਂ ਅਸੀਂ ਸੋਚਦੇ ਸੀ ਵਾਹ ਫਿਰ ਤੋਂ ਆ ਗਿਆ
ਇਹ ਸਹੀ ਹੈ ਆਪਾਂਨੂੰ ਦੇ ਮਤਲਬ ਆਪਣੀ ਨਾ ਇਮੈਜੀਨੇਸ਼ਨ ਐਵੇਂ ਕਰ ਦਿੰਦੇ ਸੀਗੇ ਕਿ ਆਪਾਂ ਨੂੰ ਲੱਗਦੇ ਸੀ ਕਿ ਹਰ ਇੱਕ ਚੀਜ਼ ਰੀਅਲ ਚ ਹੁੰਦੀ ਹੈ
ਹਾਂ ਹੁਣ ਨਾ ਪਤਾ ਬੜਾ ਪਰਸਪੈਕਟਿਵ ਬਦਲ ਗਿਆ ਛੋਟੇ ਚ ਲੱਗਦਾ ਸੀ ਕਿ ਯਾਰ ਟੋਮ ਬੜਾ ਬੁਰਾ ਹੈ ਜੈਰੀ ਨੂੰ ਖਾਣਾ ਚਾਹੁੰਦਾ ਹੁਣ ਸਾਨੂੰ ਸਮਝ ਆਂਦਾ ਕਿ ਜੈਰੀ ਜਾਣ ਕੇ ਕਰਦਾ ਸੀਗਾ
ਓਗੇ ਐਂਡ ਥਾ ਕਾਕਰੋਚ ਉਹਓ ਮੈਂ ਇੰਨਾ ਮੈਨੂੰ ਇੰਨਾ ਵਿਚਾਰੇ ਤੇ ਉਹਦੇ ਨਾ ਤਰਸ ਅਦਾ ਸੀ ਮੈਂ ਕਿਹਾ ਇਹਦੇ ਨਾਲ ਕਿਵੇਂ ਕਰਦੇ ਨੇ
ਹਾਂ ਮੈਨੂੰ ਇਹ ਨੀ ਸਮਝ ਆਉਂਦਾ ਸੀ ਇੰਨੇ ਛੋਟੇ ਚਿ ਘਰੇ ਚ ਇੰਨੇ ਸਾਰੇ ਰੂਮ ਆ ਕਿਵੇਂ ਜਾਂਦੇ
ਮੈਂ ਕਿਹਾ ਮੈਂ ਕਿਹਾ ਵਿਚਾਰੇ ਨੂੰ ਕਿੰਨਾ ਪਰੇਸ਼ਾਨ ਕਰਦੇ ਨੇ ਕਿੰਨਾ ਉਹ ਫੇਰ ਬਾਅਦ ਚ ਪਤਾ ਲੱਗਿਆ ਵੀ ਇਹ ਤਾਂ ਕੋਈ ਨੀ ਐੰਟਰਟੇਨਮੈਂਟ ਦੇ
ਹਾਂ ਸਹੀ ਗੱਲ ਹੈ ਨਹੀਂ ਮੈਂ ਤਾਂ ਪਤਾ ਅੱਜ ਤੱਕ ਕਦੇ ਵੀ ਐਸਾ ਨਹੀਂ ਹੋਇਆ ਕਿ ਮੈਂ ਤਾਰਕ ਮੇਤਾ ਦਾ ਉਲਟਾ ਚਸ਼ਮਾ ਦੇਖਿਆ ਹੋਇਆ ਅੱਜ ਤੱਕ ਨਹੀਂ ਵੇਖਿਆ
ਸਹੀ ਆ ਪਤਾ ਨੀ ਨਾ ਮੇਰੀ ਫਰੈਂਡਸ ਬਹੁ ਕਿ ਹਾਂ ਅਸੀਂ ਤਾਂ ਨਾੂੰ ਰੋਟੀ ਖਾਂਦੇ ਖਾਂਦੇ ਦੇਖਦੇ ਹਾਂ ਤਾਰਕ ਮੇਹਤਾ
ਨਹੀਂ ਪਤਾ ਬਸ ਮੈਨੂੰ ਪਤਾ ਨੀ ਵਾਈਬੀ ਨੀ ਅੱਛੀ ਆਦੀ ਪਤਾ ਪਤਾ ਨੀ ਮਤਲਬ ਮੈਂ ਕਦੇ ਦੇਖਣ ਦਾ ਵੀ ਟਰਾਈ ਨਹੀਂ ਕੀਤਾ ਐਸਾ ਹੁੰਦਾ ਨਾ ਕਿ ਬੰਦੇ ਨੇ ਦੇਖਿਆ ਹੋਏ ਤਾਂ ਉਹ ਐਵੇਂ ਕਰੇ ਪਰ ਮੈਨੂੰ ਪਤਾ ਨੀ ਕਿਉਂ ਐਵੇਂ ਸੁਣਦੇ ਸਾਰੀ ਨਾ ਵਾਏਬ ਵੀ ਚੰਗੀ ਨੀ ਆਉਂਦੀ ਤੇ ਮੈਂ ਕਦੇ ਵੀ ਨਹੀਂੀ ਵੇਖ
ਹਾਂਜੀ ਹਾਂ ਆਪਾਂ ਤਾਂ ਡਰਾਮਾ ਦੇਖ ਦੇਖਣਾ ਨੇ ਆਪਾਂ ਨੂੰ ਕਿੱਥੇ
ਹਾਂ ਇਹ ਵੀ ਆ ਬਲਕ ਕਿ ਮੈਂ ਹਾਂ ਬਾਲ ਵੀਰ ਤਾਂ ਦੇਖਿਆ ਹੋਇਆ ਇੱਕ ਦੋ ਵਾਰ
ਹਾਂ ਉਹ ਵੀ ਦੇਖਿਆ ਹਾਂਜੀ
ਅਰੇ ਮੇਰੇ ਫਰੈਂਡਸ ਬੜੇ ਗੰਦੇ ਆ ਪਤਾ ਐਸਾ ਹੋਇਆ ਸੀ ਹੁਣ ਮਤਲੱਬ ਕੁਛ ਟਾਈਮ ਪਹਿਲਾਂ ਸਾਡੇ ਸੀਨੀਅਰਸ ਦੀ ਫੇਅਰਵੈੱਲ ਸੀ
ਹਾਂਜੀ
ਤਾਂ ਮੇਰੀ ਮੰਮੀ ਦਾ ਇੱਕ ਗ੍ਰੀਨ ਬਲੈਕ ਕਰਕੇ ਥੋੜ੍ਹਾ ਨੈਟ ਵਾਲਾ ਸੂਟ ਸੀਗਾ ਉਹ ਮੈਂ ਪਾਇਆ ਸੀ ਤਾਂ ਹੋਇਆ ਕੀ ਸੀ ਜਿਵੇਂ ਮੱਤਲਬ ਮੇਰੀ ਜਿਹੜੀ ਫਰੈਂਡ ਆ ਉਹਨੇ ਕਿਹਾ ਸੀ ਕਿ ਤੂੰ ਮੱਤਲਬ ਮੇਰੇ ਘਰ 'ਤੇ ਆ ਜਾਈ ਕਿਉਂਕਿ ਉਹਦੇ ਮੱਤਲਬ ਉਹ ਪੀ ਜੀ 'ਚ ਰਹਿੰਦੀ ਹੈ ਤੇ ਉਹ ਦਿਨ ਅਤੇ ਉਹਦੇ ਨਾਲ ਜਿਹੜੀ ਕੁੱੜੀ ਰਹਿੰਦੀ ਹੈ ਨਾ ਉਹ ਮੇਕਅਪ ਆਰਟਿਸਟ ਹੈ
ਠੀਕ ਹੈ
ਅਸੀਂ ਇ ਸੋਚ ਸੋਚਿਆ ਕਿ ਯਾਰ ਚਲੋ ਫਾਇਦਾ ਬੇਠ ਆਦੇਂ ਹਾਂ ਇਸ ਚੀਜ਼ ਤੇ ਉਹਨੇ ਮੈਨੂੰ ਕਿਹਾ ਕਿ ਚੱਲ ਤੂੰ ਵੀ ਆ ਜਾ ਅਸੀਂ ਦੋਨੋਂ ਮੇਕਅਪ ਕਰਾ ਲਾਂਗੇ ਬਸ ਥੈਂਕ ਯੂ ਬੋਲੀ ਕਲਾਸ ਵਿੱਚ ਮੈਂ ਕਿਹਾ ਹਾਂ ਹਾਂ ਹਾਂ ਹਾਂ ਆ ਜਾਗੀ ਪਹਿਲਾਂ ਤੇ ਮੈਨੂੰ ਮੰਮਾ ਦੀ ਪਰਮਿਸ਼ਨ ਲੈਣ ਚ ਘੰਟਾ ਲੱਗ ਗਿਆ ਕਿ ਮੰਮਾ ਪਲੀਜ਼ ਯਾਰ ਜਾ ਲੈਣ ਦਿਉ ਜਾ ਲੈਣ ਫਿਰ ਉਹਦਾ ਬਾਅਦ ਉਹਨਾਂ ਨੇ ਅਲਾਓ ਕੀਤਾ ਵੀ ਤੇ ਮੈਂ ਗਈ ਫਿਰ ਉੱਥੇ ਉਹਨਾਂ ਨੇ ਨਾ ਮੇਰਾ ਆਈ ਮੇਕਅਪ ਸ਼ੁਰੂ ਕੀਤਾ ਮੈਂ ਮਤਲੱਬ ਐਸਾ ਹੈ ਨਾ ਕਿ ਸਾਡੀ ਅੱਖਾਂ ਚ ਮਲਬ ਥੋੜ੍ਹੀ ਬਹੁਤ ਮੈਨੂੰ ਚਸ਼ਮਾ ਲੱਗਿਆ ਹੋਇਆ ਤੇ ਪਹਿਲਾਂ ਹੀ ਅੱਖਾਂ ਗੱਡੇ ਬਹੁਤ ਤੇ ਉਹਦੇ ਬਾਅਦ ਉਹ ਸਮੋਕੀ ਆਏ ਕਰ ਰਹੇ ਨੇ ਮੈਂ ਉਹਨਾਂ ਨੂੰ ਇਹੀ ਕਿਹਾ ਕਿ ਪਹਿਲਾਂ ਥੋੜਾ ਕੰਸੀਲਰ ਤੇ ਲਾ ਦੋ ਫਿਰ ਉਹ ਉਹ ਮੈਨੂੰ ਦੇਖ ਰੱਖਣ ਲੱਗੇ ਫਿਰ ਮੈਂ ਉਹਨੂੰ ਆਪਣੀ ਫਰੈਂਡ ਤਰਫ ਦੇਖਿਆ ਉਹ ਕਹਿੰਦੀ ਤੂੰ ਚੁੱਪ ਹੋ ਜਾ ਯਾਰ ਮੈਨੂੰ ਪਿਟਵਾ ਦੇਂਗੀ ਤੂੰ ਮੇ ਆਰਟਿਸਟ ਨੂੰ ਦੱਸ ਰਹੀ ਕੀ ਕਰਨਾ ਮ ਕਰ ਨੀ ਚੁੱਪ ਹੀ ਹੋ ਜਾਂਦੀ ਆ ਫਿਰ ਉਹਦੇ ਬਾਅਦ ਨਾ ਇੱਕ ਤੇ ਮੇਰੀ ਆਦਤ ਬਹੁਤ ਆ ਬੋਲਣ ਦੀ
ਹਾਂਜੀ ਵੀ ਮੈਨੂੰ ਵੀ ਪੱਤਾ ਕੀ ਮੈਨੂੰ ਵੀ ਪੱਤਾ ਲੱਗੇ ਮੇਰਾ ਮੇਕਅੱਪ ਸਹੀ ਕਰ ਰਹੇ ਨੇ ਕਿਤੇ ਮੈਂ ਦੇਖਾਂ ਹੈ ਗਲਤ ਪ੍ਰੋਡਕਟ ਲਾਈ ਜਾਣ
ਹੀ ਨਾਲੇ ਮੈਂ ਇਹ ਸੋਚ ਰਹੀ ਸੀ ਕਿ ਅੱਗੂ ਦੀ ਯਾਰ ਐਸਾ ਨਹੀਂ ਹੋਏਗਾ ਕਿ ਮੈਨੂੰ ਉਹਨਾਂ ਉੱਤੇ ਡਿਪੈਂਡੈਂਟ ਰਹਿਣਾ ਪਏਗਾ ਮੈਂ ਆਪ ਦਾ ਖੁਦ ਦਾ ਕਰ ਪਾਵਾਂਗੀ ਇਸ ਕਰਕੇ ਕਿ ਮੈਂ ਇਹ ਚੀਜ਼ ਸੋਚ ਉਹ ਮੈਨੂੰ ਕੀ ਪਤਾ ਸੀ ਹਾਂ ਮੈਨੂੰ ਆਂ ਬਹੁਤ ਧਨਦੇ ਲੇਕਿਨ ਉਹੀ ਆ ਆਈ ਮੇਕਅੱਪ ਵਗੈਰਾ ਇਹ ਸਭ ਨਹੀਂ ਮੈਂ ਕਰ ਪਾਂਦੀ ਬਾਕੀ ਬੇਸ ਇਸ ਵਾਲ ਜਿਹੜਾ ਮੇਕਅੱਪ ਹੁੰਦਾ ਨਾ ਉਹ ਕਰ ਲੈਂਦੇਲੇ ਆਈ ਮੇਕਅੱਪ ਮੇ ਵ ਕਰਨ ਦੀ ਕੋਸ਼ਿਸ਼ ਕੀਤੀ ਸੀ ਮੈਂ ਬੜੀ ਭੂਤੱਣੀ ਲੱਗ ਰਹੀ ਸੀ
ਬਿਲਕੁੱਲ ਐ ਮਤਲਬ ਜਿਵੇਂ ਆਪਾਂ ਨੋਰਮਲੀ ਘਰ ਚ ਜਾਂ ਬਾਹਰ ਜਾਣ ਲਈ ਮੇਕਅਪ ਕਰ ਸਕਦੇ ਨਾ ਓ ਤਾਂ ਹਰ ਕਿਸ ਨੂੰ ਈ ਆਂਦੈ ਓ ਤਾਂ ਚਲੋ ਏ ਐ ਕਿ ਹਾਂ ਨਾ ਨੋਰਮਲੀ ਬਸ ਇੱਕ ਦੋ ਪ੍ਰੋਡਕਟ ਲਗਾਓ ਤੇ ਠੀਕ ਐ ਬਟ ਜਿਵੇਂ ਆਪਾਂ ਪਾਰਟੀ ਚ ਯਾ ਕਿਸੇ ਫ ਫੰਕਸ਼ਨ ਚ ਜਾਣਾ ਓ ਆਲਾ ਨੂੰ ਪ੍ਰੋ ਆਲਾ ਮੇਕਅਪ ਆਜੇ ਨਾ ਫੇਰ ਤਾਂ ਬਸ ਸਭ ਕੁੱਛ ਈ ਠੀਕ
ਹੂੰ ਨਈ ਪਤਾ-ਪਤਾ ਥੋੜੇ ਬਹੁਤ ਪ੍ਰੋਡਕਟਸ ਨੇ ਮੇਰੇ ਕੋਲ ਲੇਕਿਨ ਹਾਂ ਹਾਂ ਕਿ ਜਿਵੇਂ ਬਰੱਸ਼ ਦਾ ਸੈਟ ਕਿਹੜਾ ਬਰੱਸ਼ ਕਿਸ ਚੀਜ਼ ਵਸ ਤੇ ਯੂਜ ਕਰਨਾ ਹੈ ਕਿੰਨਾ ਪ੍ਰੋਡਕਟ ਯੂਜ ਕਰਨਾ ਕਿਵੇਂ ਕਰਨਾ ਔਰ ਕੀ ਮਤਲਬ ਐਵੇਂ ਹੁੰਦਾ ਨਾ ਕੀ ਹਰ ਚੀਜ਼ ਵਿੱਚ ਕਿਲ ਐ ਹੁਣ ਮੈਂ ਦੇਖਿਆ ਹੋਇਆ ਐ ਹੁਣ ਐ ਸਭ ਚੀਜ਼ਾਂ ਦੇ ਕੋਰਸ ਵਗੈਰਾ ਹੁੰਦੇ ਹੁਣ ਅੱਜ ਕੱਲ ਤਾਂ ਤੇ ਫਿਰ ਓਹੀ ਐ ਨਾ ਕੀ ਹੁਣ ਨੋਰਮਲ ਬੰਦੇ ਚੋਂ ਜਿੰਨੇ ਸਿੱਖਿਆ ਹੋਏਗਾ ਓਦੇ ਚ ਕੁੱਛ ਤਾਂ ਡਿਫਰੈਂਸ ਫਿਰ ਆਏ
ਹਾਂ, ਓ ਤੇ ਹੈਗਾ ਤਾਂ ਈ ਮਤਲਬ ਅੱਦ ਕੱਲ੍ਹ ਦੇਖੋ ਨਾ ਕਿੰਨਾ ਸਕੋਪ ਹੋ ਰਿਆ ਕਿ ਕੁੱਛ ਨਾ ਕੁੱਛ ਅਗਲਾ ਸਿੱਖ ਰਿਆ ਹੁਣ ਗਰਲਸ ਦਾ ਸਪੈਸ਼ਲੀ ਏਈ ਐ
ਹਾਂ, ਹੁਣ ਤਾਂ ਮੈਂ ਏਈਓ ਦੇਖ ਰੀ ਆ ਕੋਈ ਕੁੜੀ ਜੇ ਕੁੱਝ ਵੀ ਨੀ ਕਰ ਰੀ ਤਾਂ ਮੇਕਅਪ ਸਿ
ਬਿਲਕੁੱਲ ਤਾਂ ਕੇ ਅੱਗੇ ਜਾ ਕੇ ਚਲੋ ਕੰਮ ਆ ਜਾਂਦਾ ਕਿਉਂਕਿ ਇੱਕ ਤਾਂ ਦੇ ਖੋ ਆਪਣੇ ਇੰਡੀਆ ਚ ਇਹ ਹੈ ਕਿ ਅਗਲੇ ਨੇ ਬਾਹਰ ਜਾਣਾ ਕੁੱਛ ਨਾ ਬਣੇ ਕੈਨੇਡਾ ਚਲੇ ਜਾਵਾਂਗੇ ਆਸਟ੍ਰੇਲੀਆ ਚਲੇ ਜਾਵਾਂਗੇ। ਕਿਉਂਕਿ ਉਨਾਂ ਨੂੰ ਹੈ ਈ ਨੀ ਕਿ ਚਲੋ ਇੱਥੇ ਰਹਿ ਕੇ ਆਪਣਾ ਬਿਜਨਸ ਕਰਦੇ ਆ। ਤਾਂ, ਏ ਆਪਸ਼ਨ ਹੁੰਦੀ ਐ ਕੀ ਕੁੱਛ ਨਾ ਕੁੱਛ ਕੋਰਸ ਕਰਕੇ
ਹਾਂ-ਹਾਂ-ਹਾਂ, ਬਲਕੀ ਜਦ ਕਿ ਏ ਓਨੀ ਈ ਮਿਹਨਤ ਐ ਐਥੇ ਕਰ ਲਾਣ ਤਾਂ ਏਥੇ ਦੱਸੋ ਸੋ ਮਤਲਬ ਕੋਈ ਗਵਰਮੈਂਟ ਜੋਬ ਵੀ ਤੁਹਾਡੀ ਨਿਕਲ ਜਾਏ ਜਾਂ ਕੁਝ ਨਿਕਲ ਜਾਏ। ਓਹੀ ਆ ਬਸ ਦੂਜੀ ਕੰਟਰੀ ਜਾਣ ਦਾ ਕਰੇਜ਼ ਬਹੁਤ ਆ ਲੋਕ ਕਾ ਇਚ, ਜਦਕੀ ਉੱਥੇ ਜਾ ਮੈਂ ਦੇਖਿਆ ਉੱਥੇ ਜਾ ਕੇ ਬੜੀ ਬੁਰੀ ਹਾਲ ਮਤਲਬ ਹਾਲਤਾਂ ਨੇ ਪਤਾ ਚੱਲਦਾ ਲੋਕਾਂ ਦੀ ਕੀ ਮਤਲਬ ਲੋਕ ਬਾਰ ਦੀ ਕੰਟਰੀਜ਼ ਜਾ ਕੇ ਮਤਲਬ ਝਾੜੂ ਪੋਚਾ ਕਰਨ ਦੀ ਨੌਕਰੀ ਕਰ
ਉੱਥੇ ਕਰ ਲੈਨਗੇ ਬਟ ਇੱਥੇ ਅਪਨੇ
ਹਾਂ, ਏਥੇ ਬਲਕੀ ਤੁਸੀਂ ਉਹ ਨਾ ਕਰੋ ਕੁਛ ਮਤਲਬ ਕੋਈ ਢੰਗ ਦੀ ਸਕਿੱਲ ਸਿੱਖ ਕੇ ਤੁਸੀਂ ਛੋਟੀ ਮੋਟੀ ਜੋਬ ਵੀ ਕਰ ਲਓ। ਪੜ੍ਹਾ ਲੋ ਚਾਰ ਪੰਜ ਬੱਚਿਆਂ ਨੂੰ ਉਹਦੇ ਵਿੱਚ ਬੜਾ ਆ ਜਾਂਦੇ।
ਨਾ ਸਟਰ੍ਰਗਲ ਵੀ ਨਹੀਂ ਕਰਨਾ ਚਾਹੁੰਦੇ ਕਿ ਹਾਂ ਇੱਥੇ ਰਹਿ ਕੇ, ਹੁਣ ਤੁਸੀਂ ਦੇਖੋ ਅਗਰ ਆਪਾਂ ਟਿਊਸ਼ਨ ਦੀ ਗੱਲ ਕਰੀਏ ਟਿਊਸ਼ਨ ਚ ਵੀ ਬੰਦੇ ਨੂੰ ਬਹੁਤ ਫਾਇਦਾ ਹੁੰਦਾ ਅਗਰ ਉਹ ਪੜ੍ਹਾਣ ਲੱਗ ਜੇ ਬਟ ਘ
ਨਾ ਹੁਨ ਤੁਸੀਂ ਬਾਹਰ ਚਲੇ ਗਏ ਹੋ ਤੇ ਤੁਹਾਨੂੰ ਮਿਹਨਤ ਕਰਨੀ ਹੀ ਪਏਗੀ। ਕਿਉਂਕਿ ਤੁਹਾਨੂੰ ਪਤਾ ਹੈ ਕਿ ਹੁਣ ਤੁਹਾਡੇ ਮਾਂ ਹੁਨ ਇੰਨਾ ਪੈਸਾ ਲਗਾ ਕੇ ਤੁਹਾਨੂੰ ਭੇਜੇ
ਬਿਲਕੁਲ ਹਾਂ ਉੱਥੇ ਕਿਉਂਕਿ ਆਪ ਆਪਾਂ ਨੂੰ ਪਤਾ ਕਿ ਇੱਥੇ ਤ ਕੁੱਛ ਨਾ ਕੁੱਛ ਕਰ
ਹਾਂ ਉੱਥੇ ਜਾਣ ਕੇ ਮਿਹਨਤ ਕਰਾਂਗੇ ਇੱਥੇ ਕੁਛ ਰੀਜ਼ਨ ਨਹੀਂ ਹੁੰਦਾ ਮਿਹਨਤ ਕਰਨ ਦਾ ਇੱਥੇ ਸਾਨੂੰ ਲੱਗਦਾ ਕਿ ਯਾਰ ਵੀ ਕੀ ਹੈ ਯਾਰ ਪੈਸੇ ਥੋੜੇ ਬਹੁਤੀ ਤੇ ਜਾ ਰਹੇ ਨੇ ਛੱਡੋ, ਹਾਂ ਫਿਰ ਉਹੀ ਅੱਛਾ ਟਾਈਮ ਹੋ ਗਿਆ ਸਾਡਾ
ਹਾਂਜੀ ਹਾਂਜੀ ਸੋ ਮੈਂ ਕਰਦੀ ਹਾਂ ਹੋਰ ਠੀਕ ਹੈ ਹਾਂਜੀ ਠੀ ਸ਼ਸ਼ੀ ਕਾਲ ਜੀ ਸ਼ਸ਼ੀ ਕਾਲ